ਹਾਂਜੀ ਜੀ।
ਸਸ ਸੀ ਕਾਲ ਜੀ।
ਸਸ ਸ੍ਰੀ ਕਾਲ ਜੀ। ਕੀ ਹਾਲ ਨੇ?
ਠੀਕ ਏ ਤੁਈ ਦੱਸੋ।
ਵਧੀਆ-ਵਧੀਆ। ਤੁਸੀ ਸੁਣਾਓ?
ਬਸ ਵਧੀਆ। ਹੋਰ ਕੀ ਕਰਦੇ ਪਏ?
ਕੋਛ ਵੀ ਨੀ, ਵੇਲੇ ਬੈਠੇ ਦੇ ਸੀ। ਬਸ ਨੀਂਦ ਜੀ ਆਂਦੀ ਪਈ ਸੀ। ਬਸ ਰਾਤੀ ਥੋੜੇ ਡਿਸਟਰਬ ਜੇ ਹੋ ਗੇ, ਸੁੱਤੇ ਨੀ ਤੇ ਥੋੜਾ ਕੰਮ ਕੁਮ ਕਰਕੇ ਤੇ ਮੈਂ ਬੇਠੇਆਂ ਨੂੰ ਥੋੜਾ ਲੇਟਦੀ ਆਂ ਫੇਰ ਮੇਨੂੰ ਆਇਆ ਕਿ ਤੁਸੀ ਤੁਆਡੇ ਨਾਲ ਕੋਲ, ਤੁਹੀ ਤੁਆਡੀ ਆ ਗਈ ਕੋਲ ਮੈਂ ਕਰਨ ਲੱਗੀ ਸੀ ਪਰ ਤੁਆਡੀ ਆ ਗਈ। ਮੈਂ ਕਿਆ ਮੈਂ ਪੁੱਛਣਾ ਸੀ ਓ ਤੁਆਡੇ ਓਥੇ ਸੰਸਥਾ ਤੇ ਕੈਂਪ ਲੱਗਦੇ ਆ ਓ ਕੈਂਪ ਬਾਰੇ ਮੈਂ ਪੁੱਛਣਾ ਸੀ ਕਿ ਕਿਸੇ ਨੂੰ ਅਸੀ ਵੀ ਨਾ ਤੁਸੀ ਲਗਵਾਂਦੇ ਨਾ ਬੱਚ ਓ ਬੁੱਢੇਆਂ ਨੂੰ ਮਸ਼ੀਨ ਲਗਾਂਦੇ ਜੜੇ ਸੁਣਦੇ ਨਈ ਹਾਂਜੀ-ਹਾਂਜੀ। ਓਦੇ ਬਾਰੇ ਪੁੱਛਨ ਸੀ ਬੀ ਕੀ ਫੋਰਮੈਲਟੀਜ਼ ਹੁੰਦੀਐਂ, ਕਿਸ ਤਰ੍ਹਾਂ ਕਰਵਾਨੀ ਪਏਗੀ ਕਿ ਤੁਹੀ ਮਤਲਬ ਕਿ ਕੀ ਹਿਸਾਬ ਕਤਾਬ ਏ ਕਿਸ ਤਰ੍ਹਾਂ ਲੱਗੇਗੀ।
ਓਦੇ ਵਾਸਤੇ ਨਾ ਏੱਕ ਤੇ ਅਧਾਰ ਕਾਰਡ ਚਾਈਦੈ ਸਾਨੂੰ ਤੇ ਕੁਛ ਤੇ ਨਾ ਮਤਲਬ ਡੋਕਟਰ ਤੋਂ ਸਲਿਪ ਵੀ ਚਾਈਦੀ ਐ। ਕਿ ਸੱਚੀ ਚੀ ਨੀ ਸੁਣਾਈ ਦਿੰਦਾ ਆ ਕਿ ਡੋਕ ਚਾਈਦੀ ਏ ਨਾ ਫੇਰ ਓ ਹੋਏਗੀ ਓਦੇ ਤੇ ਲਿਖੇਆ ਹੋਏਗਾ ਤੇ ਤਾਂ ਹੀ ਦੇ ਸਕਦੇ ਹੈਂ ਐਵੇਂ ਨੀ
ਅੱਛਾ-ਅੱਛਾ ਮੈਨੂੰ ਕਿਸੇ ਨੇ ਕਿਆ ਨਾ ਕੈਂਦੇ ਕੈਂਦੇ ਓਨਾਂ ਦੇ ਓਥੇ ਨਾ ਕੈਂਪ ਲੱਗਦੇ ਆ ਤੇ ਸਾਡੇ ਏੱਥੇ ਕਿਸੇ ਨੂੰ ਮਿਲੀ ਹੋਏਗੀ ਮਸ਼ੀਨ ਕਿਸੇ ਨੂੰ ਦਵਾਈ ਹੋਏਗੀ ਤੁਸੀ ਤੇ ਓ ਕੇਂਦੇ ਸੀ ਕਿ ਸਾਡੇ ਓਥੇ ਲੱਗੇ ਹੋਏ ਦੇ ਨੇ ਲੇਟਿਵ, ਲੱਗੇ ਹੋਏ ਨੇ ਏੱਥੇ ਤੁਸੀ ਵੀ ਓਨਾ ਨੂੰ ਕੈ ਕੇ ਵੇਖੋ ਤੇ ਮੈਂ ਕੈ ਕੋਈ ਗੱਲ ਨੀ ਮੈਂ ਗੱਲ ਕਰਾਂਗੀ ਪਰ ਮੈਨੂੰ ਪਤਾ ਨੀ ਐ ਵੀ ਕਿਸ ਤਰ੍ਹਾਂ ਕੀ ਹਿਸਾਬ ਕਤਾਬ ਏ ਤੇ ਏਸ ਕਰਕੇ ਏਸ ਕਰਕੇ ਫੇਰ ਮੈਂ ਕਿਆ ਨਈ ਹੋਰ
ਔਰ ਦੱਸੋ?
ਹਾਂਜੀ, ਹੋਰ ਸਬ ਵਧੀਆ ਬਸ ਅੱਜ ਅਸੀ ਦੋ ਵਰਾਇਟੀਆਂ ਬਣਾਈਐਂ। ਏੱਕ ਤੇ ਆਲੂ ਦੇ ਪਰੌਂਠੇ ਬਨਾਏ ਤੇ ਇੱਕ ਆਲੂ ਤਾਂਈ ਬੱਚੇ ਫਿਰ ਪਰੌਂਠੇ ਕੇਂਦੇ ਠੰਡੇ ਹੋ ਜਾਂਦੇ ਆ ਲੈ ਕੇ ਨੀ ਗਏ। ਓਨਾਂ ਨੂੰ ਨਾਲ ਆਲੂ ਬਨ ਦਿੱਤੇ। ਤੇ ਸਵੇਰੇ ਬੱਚੇ ਖਾ ਗਏ ਸੀ। ਦਹੀਂ ਦੇ ਨਾਲ ਆਲੂ ਦੇ ਪਰੌਂਠੇ ਖਾ ਗਏ ਸੀ। ਮਸੀ ਹੁਣ ਮੈਂ ਔਰ ਮੇਰੀ ਬੇਟੀ, ਛੋਟੇ ਵਾਲਾ ਬੇਟਾ ਥੋੜ੍ਹੀ ਔਦੀ ਤਬੀਅਤ ਖਰਾਬ ਐ ਔਨੂੰ ਬ੍ਰੈਡ ਬਰੁਡ ਈ ਦੇ ਰੇ ਆ
ਅੱਛਾ- ਅੱਛਾ।
ਹਾਂ।
ਠੀਕ ਐ।
ਹੋਰ ਤੁਸੀਂ ਕੀ ਕਰਦੇ ਪਏ ਸੀ।
ਬਸ ਕੁਛ ਨੀ, ਵੇਹਲੇ ਹਜੇ ਤਾਂ ਹਲੇ ਕੰਮ ਕਰਨਾ। ਦੇੇਖੇਂ ਕੀ ਬਣਾਨੇ ਆ ਸਬਜ਼ੀ ਵਗੈਰਾ
ਅੱਛਾ- ਅੱਛਾ ਹੋਰ, ਮੰਮੀ ਪਾਪਾ ਕੀ ਕਰਦੇ।
ਮੰਮੀ ਮੇਰੇ ਸਿਲਾਈ ਕਰਦੇ ਪਏ ਯਾ, ਪਾਪਾ ਕੰਮ
ਠੀਕ ਆ, ਹੋਰ ਘਰ ਚ ਕੌਣ- ਕੌਣ ਐ।
ਘਰ ਚ ਵੀ ਸਾਡੀੇ ਜੁਆਇੰਟ ਫੈਮਿਲੀ ਐ
ਅੱਛਾ- ਅੱਛਾ ਆ
ਅਹਅ।
ਹੋਰ
ਹੋਰ, ਘੁੰਮਣ ਨੀ ਗਏ ਕਿਧਰ।
ਘੁਮਨ ਮਤਲਬ ਬੀ। ਏਧਰ- ਉੱਧਰ ਆਜੀ ਦਾ, ਹੁਣ ਜਿਵੇਂ ਅਸੀਂ ਦੂਰ ਰੈਂਦੇ ਆ ਆਪਣੀ ਦਰਾਨੀ ਦਾ ਘਰ ਕਦੇ ਚਲੇ ਗੇ। ਕਦੀ ਜਠਾਣੀ ਅਲ ਚਲੇ ਗਏ, ਕਦੀ ਅਪਣੀ ਮੇਰੀ ਛੋਟੀ। ਭੈਣ ਰੈਂਦੀ ਏਥੇ, ਔਧਰ ਚਲੇ ਗੇ।
ਅੱਛਾ ਅ।
ਪ੍ਰੋਗਰਾਮ ਬਣਾ ਰੇ ਆ, ਵੇਖੋ ਕਦੋਂ ਕਿੱਥੇ ਜਾਂਨੇ ਆ। ਬਸ ਏਈ ਏ ਥੋੜਾ, ਅਜੇ ਆ ਗੁਰਦੁਆਰੇ ਵਗੈਰਾ। ਚਲੇ ਜੀ ਦਾ ਇੱਧਰ- ਉਧਰ, ਚਲੇ ਜੀ ਦਾ। ਗਰਮੀ ਬੋਤ ਏ ਘਰੋਂ ਨਿਕਲਣ ਨੂੰ ਦਿਲ ਨੀ ਕਰਦਾ। ਪੱਖੇ ਦੇ ਥੱਲੇ ਵੀ ਪਸੀਨੇ ਆਂਦੇ ਪਏ ਬੋਤ ਜਾਦਾ। ਹਮ, ਹੋ।
ਅਹ ਗੁਰਦੁਆਰੇ ਨੀ ਜਾਂਦੇ ਔ, ਚਲੀਆਂ ਸਾਬ ਗਏ ਸੀ ਨਾ।
ਹਾਂਜੀ, ਗੁਰਦੁਆਰੇ ਜਾਈਦਾ, ਮਤਲਬ ਕਦੀ -ਕਦੀ ਜਾਈਦਾ। ਜੇੜੇ ਗੁਰਦੁਆਰੇ ਅਸੀਂ ਜਾਂਦੇ ਸੀ, ਔ ਗੁਰਦੁਆਰਾ ਸਾਡੇ ਘਰ ਤੋਂ ਹੁਣ ਕਾਫੀ ਮਤਲਬ ਦੂਰ ਹੋ ਗਿਆ। ਪੈਂਲਾਂ ਤਾਂ ਜਦੋਂ ਕੋਲ ਸੀ, ਔਦੋਂ ਚਲੇ ਜਾਈਦਾ ਹੋਂਦਾ ਸੀ। ਹੁਣ ਦੂਰ ਹੋ ਗਿਆ ਗੁਰਦੁਆਰਾ ਤੇ ਮਤਲਬ। ਕਦੀ-ਕਦੀ ਜਿਵੇਂ ਕੋਈ ਬੇਟਾ ਲੈਣ ਆ ਗਿਆ, ਤਾਂ ਚਲੇ ਗੇ। ਪੈਦਲ ਬਈ ਪੈਦਲ ਤਾਂ ਬੋਤ ਦੂਰ ਸਾਡੇ।
ਅਹ।
ਤਾਂ ਫੇਰ ਅਸੀਂ ਧੁੱਪ ਵਿੱਚ ਏਨੂੰ ਨੀ ਬੁਲਾਂਦੇ ਸੀ ਵਾਰ -ਵਾਰ ਆਏ। ਜਾਏਗਾ, ਤੇ ਇਸ ਕਰਕੇ। ਤੇ ਜਿਸ ਦਿਨ ਔ ਆਇਆ ਹੋਏ ਘਰ ਆਇ ਦਾ ਹੋਏ ਤੇ ਫਰ ਉਹਦੇ ਨਾਂ ਲਾ ਜਈਦਾ।
ਹਮ ਠੀਕ ਐ।
ਭਰਾਵੈਂ ਕੱਲ ਅਸੀਂ ਸਵੇਰੇ ਹੀ ਆ ਜਾਂਗੇ ਨਾ, ਮਤਲਬ ਕਿ ਫਿ ਪੂਰਾ ਦਿਨ ਲਗਾ ਜਾਂਗੇ। ਰਾਤ ਨੂੰ ਨਗਰ ਕੀਰਤਨ ਵੀ ਹਾਂ, ਨਗਰ ਕੀਰ ਕੰਡੇ ਤੇ, ਸਾਰਾ ਦੇਖ ਕੇ ਫੇਰ ਜਾਵਾਂਗੇ। ਹੋਰ, ਵਧਿਆਆ, ਹਾਂਜੀ- ਹਾਂਜੀ। ਹੋਰ, ਮੈਂ ਤੁਸੀਂ ਨਗਰ ਕੀਰਤਨ ਤੇ ਉਹ ਵੀ ਲਗਾਂਦੇ ਨਾ। ਸਟੋਲ ਲਗਾਂਦੇ ਓ। ਅਸੀਂ ਜਦੋਂ ਨਗਰ ਕੀਰਤਨ ਦੇ ਜਾਂਨੇ ਆ ਤੇ ਦੇਖਦੇ ਹਾਂ ਕਿ ਸਟੋਲ ਲੱਗੇ ਹੁੰਦੇ ਤੁਹਾਡੇ। ਕਦੀ ਵੈਸੇ ਵੀ ਲੱਗਿਆ ਰਹਿੰਦਾ ਗੁਰਪੁਰਬ ਤੋਂ ਇਲਾਵਾ ਵੀ ਜੀ।
ਦਾ ਕੁਛ ਨਾ ਕੁਛ।
ਹਾਂਜੀ ਲਾਂਦੇ ਰਹਿੰਦੇ ਉਹ ਤੇ।
ਹਾਂਜੀ, ਤੇ ਫੇਰ ਐਕਤੀ ਵੀ ਤੁਸੀਂ ਲਗਾਓਗੇ ਕੁਛ?
ਹਾਂਜੀ ਲਗਾਣਾ ਹਜੇ, ਡਿਸਾਈਡ ਨੇ ਕੀਤਾ ਕੀ ਲਾਣਾ।
ਅੱਛਾ-ਅੱਛਾ।
ਕਦੀ ਕਹਿੰਦੇ ਛਬੀਲ ਲਾਨੀ ਏ।
ਹਾਂਜੀ।
ਤੇ ਉਹਦੇ ਇਲਾਵਾ ਕੀ ਲਗਾਦੇ ਨੇ।
ਹਾਂਜੀ ਵੇਖੋ ਕੀ ਪਤਾ ਮੈਂ, ਕਈ ਲੋਕ ਤੇ ਸੁੱਕਾ ਦੇ ਦਿੰਦੇ ਆ ਜਿਵੇਂ ਬਿਸਕਿਟ ਹੋ ਗਏ, ਸਮੋਸੇ ਹੋ ਗਏ। ਜਾਂ ਫੇਰ ਉਹ ਹੋ ਗਈ ਜਾਂ ਕਈ ਲੋਕ ਤਾਂ ਬ੍ਰੈਡ ਨਿਊਟਰੀ ਬਣਾ ਲੈਂਦੇ ਆ। ਕਿ ਚਲੋ, ਛਬੀਲ ਤੇ ਜਗ੍ਹਾ-ਜਗ੍ਹਾ ਤੇ ਲੱਗੀ ਕਿਹਦੀ ਆ ਤੇ, ਚਲੋ ਕੋਈ ਖਾਣ ਵਾਲਾ ਪ੍ਰੋਸੀਜਰ ਕਰ ਲਈਏ। ਮਤਲਬ ਕੀ ਬਾ- ਬਾਬਾ ਜੀ ਦਾ ਸ਼ਹੀਦੀ ਦਿਹਾੜਾ ਨਾ ਤਾਂ ਮਿੱਠਾ ਤਾਂ ਕੋਈ ਲਗਾਂਦਾ ਹੀ ਨੀ ਨਾ ਮਿੱਠਾ ਤਾਂ ਅਸੀਂ ਤਾਂ ਮਿੱਠਾ ਜਲ ਲਗਾਂਦੇ ਆ। ਕਿ ਉਹਨਾਂ ਨੇ ਇੰਨੀ ਗਰਮੀ ਵਿੱਚ ਕਿਸ ਤਰ੍ਹਾਂ ਆਪਣੀ ਸ਼ਹੀਦੀ ਬਲੀਦਾਨ ਦਿੱਤਾ, ਤੇ ਤਦ ਕਰਕੇ। ਤੇ ਤਦ ਮਿੱਠਾ ਤੇ ਲਗਾਂਦੇ ਨੀ ਜੀ ਨਮਕ ਵਾਲਾ ਕੁਛ ਵੀ ਲਗਾ ਦੇਨ। ਪ੍ਰਸ਼ਾਦੇ, ਨਿਊਟਰੀ- ਬ੍ਰੈਡ ਨਿਊਟਰੀ ਕੁਛ ਵੀ ਲਗਾ ਸਕਦੇ ਨੇ। ਲੇਕਿਨ ਜ਼ਿਆਦਾਤਰ ਹੈ ਕੀ ਕਿਹਾ ਕਿ ਲੋਕ, ਮਿੱਠਾ ਜਲ ਈ ਛਵੀਲ ਈ ਲੱਗੀ ਹੁੰਦੀ ਆ। ਹਾਂਜੀ ਹੋਰ ਸਭ ਵਧੀਆ।